ਹੈ
ਸਾਸ਼੍ਰੀ ਕਾਲ ਜੀ।
ਸਾਸ੍ਰੀ ਕਾਲ ਜੀ, ਕੀ ਹਾਲ ਚਾਲ ਐ?
ਵਧੀਆ-ਵਧੀਆ ਤੁਸੀਂ ਦੱਸੋ।
ਵਧੀਆ ਹੋਰ ਕੀ ਕਰਦੇ ਓ।
ਬਸ ਕੁਛ ਨੀ ਕੱਪੜੇ ਸਾਂਭਦੀ ਪਈ ਆਂ।
ਅੱਛਾ ਜੀ ਠੀਕ ਐ ਠੀਕ ਐ। ਕੱਪੜੇ ਗਰਮੀਆਂ ਦੇ ਹੀ ਸਾਂਭਦੇ ਪਏ ਓ।
ਨਈ-ਨਈ ਗਰਮੀਆਂ ਦੇ ਕਿੱਥੋਂ ਸਾਂਭਨੇ ਨੇ।
ਹਾਂਜੀ ਹੋਰ
ਐ ਤੇ ਦੇਖੋ ਸਾਨੂੰ ਪਤਾ ਜਿੰਨੇ ਸਾਡੇ ਕੋਲ ਕੱਪੜੇ ਉਨੇ ਘੱਟ
ਬਿਲਕੁਲ ਸਈ ਗੱਲ ਐ ਲੇਡੀਜ਼ ਦਾ ਤਾਂ ਫਿਰ ਇਹੀ ਸਿ ਸਿਸਟਮ ਹੈਗਾ ਏ ਨਾ ਕੱਪੜਿਆਂ ਦਾ ਅਲਮਾਰੀਆਂ ਭਾਵੇਂ ਭਰੀਆਂ ਪਈਆਂ ਨੇ ਤੇ ਤਾਂ ਵੀ ਕੱਪੜਾ ਹੋਰ ਚਾਹੀਦ
ਹਾਂਜੀ-ਹਾਂਜੀ ਬਸ ਅੱਜ ਮਸ਼ੀਨ ਲਾਈ ਸੀ ਕੱਪੜੇ ਧੋਤੇ ਨੇ ਹੁਣ ਮੇਰੇ ਸੂਟ ਕੋਟ ਸੈਟ ਨਾਈਟ ਸੂਟ ਸਾਰਿਆਂ ਤੇ ਫੈਲੇ ਪਏ ਨੇ ਅਰ ਧੀ ਅਲਮਾਰੀ 'ਚ ਨੇ ਮੈਨੂੰ ਤਾਂ ਸਮਝ ਨੀ ਆਂਦੀ ਪਈ।
ਅੱਛਾ-ਅੱਛਾ ਹਾਂ ਨਈ ਠੀਕ ਐ ਰੈਗੂਲਰ ਆ ਕੱਪੜਿਆਂ ਦਾ ਕੰਮ ਵੀ ਬੋਤ ਹੈਗਾ। ਤੇ ਅ ਡੇਲੀ ਕੱਪੜੇ ਧੋਣੇ ਸੁਕਾਣੇ ਸਾਡੇ ਕੋਲ ਤੇ ਕੰਮ ਵਾਲੀਆਂ ਵੀ ਨਈ ਹੈਗੀਆਂ ਓ ਵੀ ਛੁੱ ਛੁੱਟੀ ਕਰ ਜਾਂਦੀਆਂ ਨੇ ਕੰਮ ਵਾਲੀਆਂ ਵੀ ਬੱਚੇ ਵੀ ਘਰ ਦੇ ਵਿੱਚ ਛੋਟੇ ਦੇ ਗਏ ਨੇ ਤੇ ਕੀ ਕੈਂਦੇ
ਹੁਣ ਬੱਚਿਆਂ ਦੀ ਗਰਮੀਆਂ ਦੀ ਛੁੱਟੀਆਂ ਹੈਗੀਆਂ ਨੇ ਹੁਣ ਇਹਨਾਂ ਨੂੰ ਵੀ ਹੋਮਵਰਕ ਕਰਾਣਾ ਇਹਨਾਂ ਨੂੰ ਵੀ ਵੰਨ ਸੁਵੰਨੀਆਂ ਚੀਜ਼ਾਂ ਖਾਣੀਆਂ ਨੇ ਘਰ ਹੈਗੇ ਆ। ਤੂਫਾਨ ਵੀ ਇਹਨਾਂ ਨੇ ਚੁੱਕਣਾ ਹੈਗਾ ਵੇ।
ਹਾਂਜੀ-ਹਾਂਜੀ ਹਾਂ ਛੁੱਟੀਆਂ ਹੋਈਆਂ-ਹੋਈਆਂ ਨੇ ਨਾ ਤੇ ਕੰਮ ਵੀ ਬੜਾ ਵਧਿਆ ਪਿਆ ਸਾਰਾ ਦਿਨ ਕੰਮ ਖਤਮ ਹੀ ਨਈ ਹੁੰਦ ਹੈਗਾ ਘਰ ਖਿਲਾਰੇ ਭਾਂਡਾ ਬਿਲਕੁਲ ਭਾਂਡਾ ਹੀ ਘਰ ਖਤਮ ਨਈ ਹੁੰਦਾ ਹੈਗਾ ਭਾਂਡਾ ਹੀ ਕੱਠਾ ਹੋਈ ਜਾਂਦਾ ਇੰਨਾ
ਬੱਚਿਆਂ ਦੇ ਸੀਪਰ ਰੱਖੇ ਹੋਏ ਨੇ ਇਹਨਾਂ ਨੇ ਪਾਣੀ ਪੀ-ਪੀ ਕੇ ਫਿਰ ਵੀ ਗਿਲਾਸ ਸੁੱਟਣੇ ਨੇ।
ਬਿਲਕੁਲ ਸਹੀ ਗੱਲ ਹੈ ਭਾਂਡਾ ਤੇ ਤੁਸੀਂ
ਆਈ ਆ ਭਾਂਡੇ ਸਾਂਭ ਮੈਨ ਤੇ ਇਹੀ ਨੀ ਸਮਝ ਆਂਦਾ।
ਹਾਂ, ਨਹੀਂ ਨਹੀਂ ਕੰਮ ਨੀ ਖਤਮ ਹੁੰਦਾ ਸਾਰਾ ਦਿਨ, ਸਵੇਰੇ ਭਾਵੇ ਤੁਸੀਂ ਛੇ ਵਜੇ ਉੱਠ ਜੋ, ਭਾਵੇਂ ਤੁਸੀਂ ਚਾਰ ਵਜੇ ਉੱਠ ਜੋ ਕੰਮ ਤੁਹਾਡਾ ਉਦੋਂ ਹੀ ਸਟਾਰਟ ਹੋ ਜਾਂਨੇ। ਉਹ ਰਾਤੀ ਜਦੋਂ ਤੱਕ ਤੁਸੀਂ ਨਹੀਂ ਸੌਦੇ ਉਦੋਂ ਤੱਕ ਤੁਹਾਡਾ ਕੰਮ ਚੱਲਦਾ ਰਹਿਣੇ।
ਹੋਰ ਹੋਰ, ਬਿਲਕੁਲ ਬਿਲਕੁਲ, ਮੈਂ ਤੇ ਅਲਮਾਰੀ ਮੇਰੀ ਟੈਚ ਚੀਆਂ ਮੇਰਾ ਬੈਡ, ਮੈਂ ਤੇ ਕੱਪੜਿਆਂ ਨਾਲ ਹੀ ਭਰਿਆ ਦੇ ਮੇਰੇ ਹਸਬੈਂਡ ਤੇ ਕਹਿੰਦੇ। ਤੁਹਾਨੂੰ ਤੀਜੀ ਮੰਜ਼ਿਲ ਤੇ ਮੈਂ ਕਮਰਾ ਪਾ ਦਾਂਗਾ। ਅਲਮਾਰੀਆਂ ਲਾ ਦਾਂਗਾ, ਤੁਸੀਂ ਅਪਨੇ ਕੱਪੜੇ ਸਾਂਭਦੇ ਰਹੋ ਜਿੰਨੇ ਸਾਂਭਣੇ ਨੇ।
ਹਾਂ, ਸਹੀ ਗੱਲ ਹੈ। ਅੱਛਾ ਫਿਰ ਗਰਮੀ ਵੇਖੋ ਏਨੀ ਹੈ ਗਰਮੀ ਦੇ ਵਿੱਚ ਤੁਸੀਂ ਜ਼ਿਆਦਾ ਦੇਰ ਕੱਪੜਾ ਧੋ ਕੇ ਸੁੱਕਨੇ ਵੀ ਨੀ ਪਾ ਸਕਦੇ, ਕੱਪੜਾ ਤੁਹਾਡਾ ਸ਼ਰੀ ਕੀ ਹੋ ਜਾਏਗਾ, ਯਾ ਉਹਦਾ ਰੰਗ ਉੱਡ ਜਾਏਗਾ।
ਹਾਂਜੀ ਮੈਂ ਤੇ ਪੁੱਠੇ ਮੈਂ ਤੇ ਪੈਲੇ ਕੱਪੜੇ ਧੋਂਦੀ ਆਂ ਪੁੱਠੇ ਪਾਂਦੀ ਆਂ। ਪੁਠੇ ਪਾ ਕੇ ਫਿਰ ਮੈਂ ਅੰਦਰ ਪੰਜ ਦਸ ਮਿੰਟ ਧੁੱਪ ਲਵਾ ਕੇ ਫਿਰ ਮੈਂ ਅੰਦਰ ਪੱਖੇ ਥੱਲੇ ਲਾ ਦਿੰਦੀ ਆਂ।
ਠੀਕ ਏ ਠੀਕ ਏ ਹਾਂ ਨਈ-ਨਈ ਓ ਚੀਜ਼ ਠੀਕ ਏ ਬਿਲਕੁਲ ਤੇ ਕੀ ਕੈਂਦੇ ਆ ਹੋਰ ਅੱਛਾ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਸੀਗੀ ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਮੇਰੇ ਨਾ ਵਾਈਟ ਸੂਟ ਦੇ ਉੱਤੇ ਨਾ ਸਟੇਨ ਲੱਗ ਗਿਆ ਸੀ ਸੋਜ ਦਾ ਤੇ ਮੈਨੂੰ ਕੋਈ ਇਹੋ ਜਿਹੀ ਚੀਜ਼ ਦੱਸੋ। ਤੋ ਜਿੰਦੇ ਨਾਲ ਮੈਂ ਓ ਸਟੇਨ ਉਤਾਰ ਦੇਵਾਂ। ਕਿਉਂਕਿ ਮੈਂ ਬੜੇ ਪ੍ਰੋਡਕਟਸ ਯੂਜ ਕਰ ਬੈਠੀ ਹਾਂ ਓ ਸਟੇਮ ਨਈ ਉਤਰਿਆਂ।
ਤੁਸੀਂ ਵਾਈਟ ਬਲੀਚਿੰਗ ਪਾਊਡਰ ਨਈ ਯੂਜ ਕੀਤਾ।
ਨਾਂ, ਮੈਂ ਨੀਂ ਕੀਤਾ।
ਉਹਨੂੰ ਵਾਈਟ ਬਲੀਚਿੰਗ ਪੋਡਰ ਲੈ ਕੇ ਜਾਂ ਵਾਈਟ ਵਿਨੀੇਗਰ ਲੈ ਕੇ ਉਹ ਪਾ ਕੇ ਨਾ ਨਿੰਬੂ ਦੇ ਨਾਲ ਰਗੜੋ, ਲੈਮਨ ਨਾਲ। ਤੇ ਉਹਨੂੰ ਥੋੜ੍ਹੀ ਦੇਰ ਰੱਖ ਦੋ, ਫਿਰ ਆਪਣਾ ਸ਼ੈਂਪ ਪੂ ਵਾਲੇ ਪਾਣੀ ਚ ਨਾ ਡਿਪ ਕਰਕੇ ਰੱਖ ਦੋ।
ਠੀਕ ਹੈ, ਠੀਕ ਹੈ।
ਪਾਨੀ ਚ ਕਰੋਗੇ ਨਾ ਉਹਦਾ ਸਾਰੀ ਚੀਜ਼ ਗਰਮ ਜਿਹਾ ਪਾਨੀ ਹੁੰਦੈ ਨਾ, ਉਹ ਕੱਪੜੇ ਦਾ ਰੰਗ ਪੱਕ ਕਾ ਕਰਦੈ ਤੇ ਜਿਹੜਾ ਠੰਡਾ ਪਾਨੀ ਹੁੰਦੈ ਨਾ, ਉਹ ਠੀਕ ਰਹਿੰਦਾ ਹੈਗਾ।
ਠੀਕ ਹੈ, ਠੀਕ ਹੈ। ਅੱਛਾ, ਫਿਰ ਇੱਕ ਓਲਟਰਨੇਟ ਮੈਂ ਹੋਰ ਵੀ ਸੁਣਿਐ, ਬਈ ਕੀ ਕਹਿੰਦੇ ਤੁਸੀ, ਅਗਰ ਕੋਈ ਵੀ ਦਾਗ ਦੂਗ ਲੱਗਿਆ ਹੋਵੇ, ਤੁਸੀਂ ਪੈਟਰੋਲ ਦੇ ਨਾਲ ਵੀ ਉਹਨੂੰ
ਹਾਂਜੀ, ਜਿਹੜੇ ਡਰੈਕਲਿੰਗ ਵਾਲੇ ਹੁੰਦੇ ਐ ਨਾ, ਉਹ ਕਰਦੇ ਨੇ, ਉਹਨਾਂ ਕੋਲ ਮਸ਼ੀਨ ਮਸ਼ੀਨਾਂ ਵੀ ਹੁੰਦੀਆਂ ਨੇ, ਪਟਰੋਲ, ਮਿੱਟੀ ਦਾ ਤੇਲ ਇਹ ਸਭ ਚੀਜ਼ਾਂ ਨਾਲ ਉਤਾਰਦੇਣੇ ਇਹ
ਅੱਛਾ-ਅੱਛਾ ਜੀ, ਠੀਕ ਹੈ, ਠੀਕ ਹੈ।
ਬਸ, ਉਹ ਉਹਨਾ ਨੂੰ ਆਦਤ ਹੁੰਦੀ, ਸਾਨੂੰ ਆਦਤ ਨੀ ਸਾਨ ਤੇ ਪੈਟਰੋਲ ਦੀ ਸਮੈਲ ਚੜਦੀ ਏ।
ਬਿਲਕੁਲ, ਬਿਲਕੁਲ।
ਇੱਕ ਤੇ ਮੈਂ ਤੁਹਾਨੂੰ ਹੋਰ ਇੱਕ ਚੀਜ਼ ਦੱਸਾਂ, ਬਾਈ ਚਾਂਸ ਤੁਹਾਡਾ ਕੋਈ ਕੱਪੜਾ ਬੜਾ ਸ਼੍ਰਿੰਕ ਹੋ ਜਾਂਦੈ
ਹਾਂਜੀ।
ਦੇਖੋ, ਕੱਪੜੇ ਦਾ ਤੇ ਕੋਈ ਅੰਤ ਪਾਇਆ ਨਹੀਂ।
ਬਿਲਕੁਲ।
ਔ ਠੰਡਾ ਪਾਨੀ ਲਲੋ, ਫਰਿੱਜ ਦਾ ਚਿਲਡ ਪਾਨੀ, ਉਰੇ 'ਚ ਤੁਸੀਂ ਕੰਡੀਸ਼ਨਰ ਪਾਦੋ ਤੇ ਆਪਣਾ ਜੇੜਾ ਸੂਟ ਤੇ ਨਾ ਓਨੂੰ ਅੱਧਾ ਘੰਟਾ ਭਿਓ ਦੋ ਔਨ ਥੋੜਾ ਜਾ ਮੱਲੋ ਹੱਤਾਂ ਨਾਲ ਤੇ ਉਹਨੂੰ ਭਿਓ ਦੋ
ਠੀਕ ਐ, ਠੀਕ ਐ ਜੀ
ਤੇ ਤੁਆਨੂੰ ਓ ਫੇਰ ਉਸ ਤੋਂ ਬਾਦ ਨਾ ਉਨੂੰ ਸਪਿੰਨ ਕਰ ਲਓ ਨੋਰਮਲ ਪਾਨੀ ਨਾਲ ਤੇ ਤੁਆਨੂੰ ਕੀ ਨਾਮ ਏ ਧੁੱਪੇ ਪਾ ਦੋ ਉਨੂੰ ਨਾਲ ਧੁੱਪ ਵੀ ਨਾ ਹੋਵੇ ਤੇ ਛਾਹ ਵੀ ਹੋਵੇ ਆਪਣਾ ਉਸ ਹਿਸਾਬ ਨਾਲ ਪਾ ਕੇ ਤੇ ਤਾਡਾ ਕੱਪੜਾ ਠੀਕ ਹੋ ਜਾਏਗਾ।
ਠੀਕ ਹੈ ਠੀਕ ਹੈ ਜੀ ਕੋਈ ਗੱਲ ਮੈਂ ਇਹ ਇਹਨੂੰ ਜ਼ਰੂਰ ਟਰਾਈ ਕਰਕੇ ਦੇਖਾਂਗੀ ਸ਼ਾਇਦ ਤੁਹਾਡੀ ਹੈਲਪ ਦੇ ਨਾਲ ਮੈਂ ਓ ਸਟੇਨ ਉਤਾਰ ਪਾਵਾਂ।
ਹਾਂਜੀ-ਹਾਂਜੀ, ਬਿਲਕੁਲ।
ਕਹਿੰਦੇ ਇੱਕ ਕੰਮ ਹੋਰ ਵੀ ਮੈਂ ਪੁੱਛਨਾ ਸੀਗਾ ਜਦੋਂ ਆਪਾਂ ਕੱਪੜੇ ਕੋਈ ਗਰਮੀਆਂ ਦੇ ਯਾ ਸਰਦੀਆਂ ਦੇ ਸੰਭਾਲਦੇ ਹਾਂ ਯਾ ਕੱਢਦੇ ਹਾਂ ਤੇ ਉਸ ਤੋਂ ਬਾਅਦ ਕੱਪੜੇ ਕੱਪੜੇ ਦੇ ਵਿੱਚ ਕੁਛ ਪਾ ਕੇ ਵੀ ਰੱਖਣਾ ਹੁੰਦਾ ਹੈ ਕੁਛ, ਇਹ ਜਿਹੜੇ ਅਹ ਕੀ ਕਹਿੰਦੇ ਫਰਨੈਲ ਦੇ ਛੋਟੇ-ਛੋਟੇ ਬੋਲਸ ਆਦੇ ਨੇ
ਹਾਂਜੀ - ਹਾਂਜੀ, ਉਹ ਆਂਦੇ ਐ।
ਓਸ ਤੋਂ ਇਲਾਵਾ ਕੁਛ ਹੋਰ ਵੀ ਚੀਜ਼ ਹੈ ਜਿਹੜੀ ਅਸੀਂ ਪਾ ਕੇ ਰੱਖ ਸਕਦੇ ਹਾਂ? ਕਿਉਂਕਿ ਕਈ ਵਾਰੀ ਉਹ ਵਾਲਾ ਕੱਪੜਾ ਪਾਇਆ ਨਹੀਂ ਜਾਂਦਾ।
ਜੈਵੇ ਏਅਰ ਫਰੈਸ਼ਨਰ, ਊਹ ਕੀ ਆਂਦਾ ਹੈ ਮੈਂ ਤੇ ਭੁੱਲ ਗਈ, ਰੂਮ ਫਰੈਸ਼ਨਰ ਵਾਲਾ ਆਂਦੇ ਨੀ ਪਾਊਚ ਹਾਂਜੀ।
ਕਿੰਨੀ ਹੁੰਦੀ ਆ?
ਹਾਂਜੀ, ਉਹ ਰੱਖਦੋ ਭਾਵੇਂ, ਤੁਸੀਂ।
ਠੀਕ ਹੈ, ਠੀਕ
ਉਹਦੇ ਨਾਲ ਪਹਿਲੇ ਹੁੰਦੇ ਮੈਂ ਤਾਨ ਸਈ ਦੱਸਾਂ ਹੁਣ ਤੇ ਨਾ ਕੋਈ ਸਮੈਲ ਨੀ ਹੂੰਦੀ, ਪੈਲੇ ਹੁੰਦੇ ਸੀ, ਜਦੋਂ ਟਰੱਕ ਹੁੰਦੇ ਸੀ। ਉਹ ਪੈਲੇ ਫੈਮਲੀਆਂ ਵੱਡੀਆਂ ਹੁੰਦੀਆਂ ਸੀ ਤੇ ਸਾਰੇ ਕੱਪੜਿਆਂ ਨੂੰ ਦਬ ਦਬਾ-ਦਬਾ ਕੇ ਰੱਖਦੇ ਸਨ, ਤੇ ਉਹ ਦੱਬੇ-ਦੱਬੇ ਇੱਕ ਨਾ ਸਮੈਲ ਹੋ ਜਾਂਦੀ ਸੀ।
ਹਾਂਜੀ-ਹਾਂਜੀ।
ਹੁਨ ਮਤਲਬ ਕਿ ਐਨਾ ਹੋ ਗਿਆ ਨਾ ਸਿਸਟਮ ਦੇਖੋ ਜੇ ਘਰ ਇਚ ਪੰਜ ਬੰਦੇ ਹੈਗੇ ਆ ਨਾ ਤੇ ਪੰਜ ਦੇ ਕਬੋਰਡ ਨਾ ਅਲੱਗ ਹੈਗੀਆਂ ਨੇ
ਬਿਲਕੁਲ-ਬਿਲਕਲ
ਉਦੇ ਚ ਉਹ ਏ ਸਿਸਟਮ ਬਨਾਇਆ ਦਾ ਗਰਮੀ ਦੇ ਵਿੱਚ ਈ ਆ ਜਾਏਗੇ ਸਰਦੀਆਂ ਦੇ ਵਿੱਚ ਆ ਜਾਏਗੇ। ਮੈਂ ਤੇ ਕੀ ਕਰਦੀ ਆ ਜੇੜੀ ਮੇਰੀ ਟੇਚੀਆਂ ਹੈਗੀਆਂ ਨਾ ਮਾੜੀ ਮੋਟੀ ਖਰਾਬ ਹੋ ਗਈਆਂ ਨੇ, ਮੈਂ ਤੇ ਓ ਉਹੀ ਚ ਪਾ ਪੂ ਕੇ ਆਪਣਾ ਟੈਚੀਆਂ ਸਾਂਭ ਦਿੰਦੀ ਆਂ।
ਹਾਂ, ਹਾਂ, ਹਾਂ
ਮੈਂ ਤੇ ਵਿਆ ਵਾਲੇ ਸ਼ਾਦੀ ਵਾਲੇ ਕੱਪੜੇ ਹੈਗੇ ਨੇ ਨਾ ਵਿਆਹ ਸ਼ਾਦੀਆਂ ਵਾਲੇ ਮੈਂ ਤੇ ਉ ਈ ਇੰਝ ਕਰ ਲੈਂਦੀ ਆ ਉਹ ਆਪਣੇ ਤੈਅ ਲਾ ਕੇ ਨਾ ਸੋਣੀ ਤੇ ਜੇ ਪ ਅ ਪੋਲੋਥੀਨ ਨੀ ਆਂਦੀ ਪੈਕਿੰਗ ਪੋਲੋਥੀਨਜ਼ ਆਂਦੀਆਂ ਨੇ ਮੈਂ ਤੇ ਉਦੇ 'ਚ ਪਾ ਪਾ ਕੇ ਰੱਖ ਲੈਂਦੀ ਆ।
ਠੀਕ ਏ, ਠੀਕ ਏ, ਨਈ-ਨਈ ਓ ਚੀਜ਼ ਵੀ ਠੀਕ ਐ। ਤੇ ਕੀ ਕੈਦੇ ਆ ਮੇਰੇ ਵੀ ਹੁਣ ਵਿਆਹ ਸ਼ਾਦੀਆਂ ਦੇ ਇੰਨੇ ਕੱਪੜੇ ਇੰਨੇ ਸੂਟ ਕੱ ਠੇ ਹੋਏ ਪੇ ਐ ਹੁਣ ਮੈਂ ਵੀ ਸੋਚ ਰੀਆਂ ਕਿ ਮੈਂ ਵੀ ਉ ਕਿਸ ਕੋਈ ਟੈਚੀਆਂ ਦੇ ਵਿੱਚ ਪਾ ਕੇ ਹੀ ਰੱਖਦਾ ਅਲਮਾਰੀ ਦੇ ਵਿੱਚ ਬੜਾ ਖਲਾਰਾ ਪਿਆ ਪਿਆ
ਹਾਂਜੀ ਕਿਉਂਕਿ ਨਾ ਉ ਕੱਪੜੇ ਹੁੰਦੇ ਨੇ ਭਾਰੀ ਮੈਂ ਤੇ ਪੁੱਠੀ ਤੇੈ ਮਾਰਦੇ ਡਰੈਕਲਿਨ ਕਰਵਾ ਲੇ ਇੱਕ ਵਾਰ ਜੇ ਪਾ ਲੇ ਜੇ ਮੈਨੂੰ ਲੱਗਦਾ ਸਾਫ਼ ਏ ਤੇ ਮੈਂ ਤੇ ਓਨੁ ਹਾਂ ਕਰਦੀ ਆਂ ਅਖ਼ਬਾਰ ਲੈ ਕੇ ਉਨੂੰ ਤੈ ਲਾ ਕੇ ਪੰਨੀ ਚ ਪਾ ਦਿੰਦੀ ਆਂ ਫੇਰ ਟੈਚੀ 'ਚ ਰੱਖ ਲੈਂਦੀ ਆ ਓ ਜਦੋਂ ਮੈਨੂੰ ਕਿਤੇ ਪਾਣਾ ਹੁੰਦਾ ਮੈਂ ਕੱਢ ਲੈਂਦੀ ਆ।
ਅੱਛਾ-ਅੱਛਾ ਠੀਕ ਏ, ਠੀਕ ਏ ਜੀ ਕੋਈ ਗੱਲ ਨੀ ਮੈਂ ਫੇਰ ਨਾ ਤੁਆਡਾ ਆਈਡੀਆ ਥੋੜਾ ਟਰਾਈ ਕਰਾਂਗੀ
ਹਾਂਜੀ ਹਾਂਜੀ ਮੈਂ ਤੇ ਐਵੇਂ ਰੱਖਦੀ ਆ। ਬੜਾ ਕੁੱਛ ਐ ਅੱਜ ਕੱਲ ਦੇ ਇੱਕ ਆਇਆ ਵਾ ਜੇ ਤੁਸੀਂ ਉਹ ਵੇਖਿਆ ਵੈਕਊਮ ਬੈਗ।
ਹਾਂਜੀ ਹਾਂਜੀ ਓ ਵੀ ਦੇਖਿਆ।
ਜਿਵੇਂ ਰਜਾਈਆਂ ਨੇ ਕੁਛ ਵਿੱਚ ਪਾ ਕੇ ਵੈਕਮ ਕਰਕੇ ਬਿਲਕੁਲ ਓ ਬਿਲਕੁਲ ਈ ਸ਼ੀਟ ਬਣ ਜਾਂਦੀ ਏ।
ਹਾਂ ਬਟ ਓ ਮੈਂ ਦੇਖਿਆ ਐ ਉਹ ਪਰ ਅਸੀਂ ਹਲੇ ਯੂਜ ਨੀ ਕੀਤਾ ਹੈਗਾ। ਮੈਂ ਟਰਾਈ ਕਰਾਂਗੀ ਕਿ ਮੈਂ ਓ ਲੈ ਕੇ ਆਵਾਂ ਉਹ ਵੀ ਵੈਸੇ ਕ ਅੱਛਾ ਆਲਟਰਨੇਟ ਐ ਆਪਦੇ ਅਲਮਾਰੀ ਦੇ ਵਿੱਚ ਸਪੇਸ ਬਣਾਣ ਵਾਸਤੇ।
ਹਾਂਜੀ ਹਾਂਜੀ ਤੇ ਤੁਸੀਂ ਜੇ ਤੁਸੀਂ ਕੱਪੜੇ ਅ ਹੁੰਦੇ ਨੇ ਤੁਆਡੇ ਨੋਰਮਲ ਡੇਲੀਵੇਅਰ ਦੇ ਤੁਸੀਂ ਓ ਪ੍ਰੈੱਸ ਕਰਦੇ ਓਂ ਜਾ ਬਾਰ ਪੇਜਦੇ ਔ?
ਡੇਲੀ ਵੀਅਰ ਦੇ ਤੇ ਅਸੀਂ ਕੀ ਕੇਂਦੇ ਐ ਬਾਰ ਹੀ ਭੇਜਦੀ ਆ ਮੈਂ ਨਾ ਪੈਲੇ ਖੁਦ ਘਰ ਪ੍ਰੈਸ ਕਰਦੀ ਸੀਗੀ ਔਰ ਫਿਰ ਮੇਰੀ ਹੈਲਥ ਥੋੜ੍ਹੀ ਖ਼ਰਾਬ ਰੈਨ ਲੱਗ ਗੀ ਫੇਰ ਹੁਣ ਅਸੀ ਬਾਰੋਂ ਹੀ ਕਰਵਾ ਰਹੇ ਆਂ ਕੱਪੜੇ ਆਪਣੇ ਰੈਗੂਲਰ ਵੀਅਰ ਵੀ ਆਪ ਆਪਣੇ ਜੇੜੇ ਸਾਡੇ ਫਾਈਨਲ ਵੀਅਰ ਵੀ ਹੈਗੇ ਆ ਬਾਰ ਅੰਦਰ ਪਾਣ ਵਾਲੇ ਸਭ ਅਸੀਂ ਬਾਰੋਂ ਈ ਕਰਵਾ ਰਹੇ ਆਂ
ਤੇ ਨਾ ਬਾਕੀ ਸਾਰੇ ਕੱਪੜੇ ਪੇਜ ਦੇਂਦੀ ਆ, ਜੇੜੇ ਮੇਰੇ ਟੋਪ ਹੁੰਦੇ ਨਾ ਛੋਟੇ-ਛੋਟੇ ਤੁਆਨੂੰ ਪਤਾ ਏ ਬਲਾਊਜ ਇੰਨੇ ਤੇ ਸਾਡੇ ਟੋਪ ਹੈਗੇ ਨੇ
ਬਿਲਕੁਲ, ਸਈ ਗੱਲ ਹੈੱਗੀ ਏ।
ਘਰ ਈ ਪ੍ਰੈਸ ਕਰ ਲੈਂਦੇ ਮਿੰਟ ਲੱਗਦਾ ਰੁਮਾਲ ਜਿੰਨੇ ਤਾ ਹੈਗੇ ਨੇ ਫਟਾ ਫਟ ਪ੍ਰੈਸ ਕਰ ਲੈਂਦੀ ਆ।
ਹਾਂ ਸਈ ਗੱਲ ਐ, ਚਲੋ ਹੋਰ ਮੈਨੂੰ ਤੁਸੀਂ ਤੁਸੀਂ ਏ ਦੱਸੋ ਵੀ ਕੀ ਕੇਂਦੇ ਅ ਜੇੜੇ ਤੁਆਡੇ ਬੱਚੇ ਹੈਗੇ ਏ ਉਨਾਂ ਦੀਆਂ ਯੂਨੀਫਾਰਮਸ ਤੁਸੀਂ ਨੀ ਕਾਲੀਆਂ ਕਿ ਸੰਭਾਲੀਆਂ ਹੋਈਆਂ ਨੇ ਹਲੇ
ਕੇੜੀਆਂ ਵਾਲੀਆਂ?
ਐਹ ਸਮਰਸ ਦੀਆਂ ਛੁੱਟੀਆਂ ਹੋ ਗਈਆਂ ਸੀਗੀਆਂ ਸੰਭਾਲੀਆਂ ਕੇ ਬਾਰ ਈ ਰੱਖੀਆਂ ਹੋਈਆਂ ਸੀ।
ਮੈਂ ਤੇ ਨਾ ਅਲੱਗ ਤੋਂ ਇੱਕ ਇਨਾਂ ਦਾ ਖਾਨਾ ਬਣਾਇਆ ਤਾਂ ਧੋ-ਬਣਾ ਕੇ ਪੰਨੀ ਚ ਪਾ ਕੇ ਰੱਖੀਦੀ ਆ ਸਾਈਡ ਤੇ। ਹੁਣ ਜਦੋਂ ਤੁਆਡੇ ਸਕੂਲ ਖੁੱਲਨੇ ਐ ਡਰਾਮਾ ਨਈ ਰੈਣਾ ਹੁਣ ਕੱਲ ਜਾਣਾ ਵੇ। ਕੱਲ ਮੈਂ ਤੁਆਡੀ ਡਰੈਸ ਕੱਢਣੀ ਛੁੱਟੀ ਮਾਰੋ ਮੈਂ ਤੇ ਬੈਗ ਈ ਹੋਮਵਰਕ ਵੀ ਕਲੀਅਰ ਕਰਾਇਆ ਦੈ ਸਾਰਾ ਕੁਛ ਕਰਵਾ ਕੇ ਔ ਯੂਨੀਫੋਮ ਕੀਤੀ ਏ ਸਵੇਰੇ ਉੱਠੋ ਨਾ ਔ, ਯੂਨੀਫੋਮ ਪਾਔ, ਬੈਗ ਚੁੱਕੋ ਤੇ ਜਾਔ।
ਨਈ ਠੀਕ ਏ ਸਈ ਕਰ ਦੇ ਔ। ਆਪਣੇ ਬੱਚਿਆਂ ਦੇ ਕੱਪੜੇ ਹਰ ਵੇਲੇ ਵੈਸੇ ਚ ਅਲਮੀਰਾ ਦੇ ਵਿੱਚ ਰੈਡੀ ਹੀ ਹੋਣੇ ਚਾਈ ਦੇ ਐ। ਮੈਂ ਆਪਣੇ ਬੱਚਿਆਂ ਦੇ ਕੱਪੜੇ ਮੇਰੇ ਲ ਅ ਦੋ ਡੋਟਰਸ ਹੈਗੀਆਂ ਨੇ, ਦੋ ਕੁੜੀਆਂ ਨੇ। ਦੋਨਾਂ ਦੀ ਅਲੱਗ-ਅਲੱਗ ਅਲਮਾਰੀ ਮੈਂ ਗਾਈ ਹੋਈ ਏ, ਦੋਨਾਂ ਦੇ ਕੱਪ ੜੇ ਹਮੇਸ਼ਾ ਬਿਲਕੁਲ ਪਰਫੈਕਟ ਤੁਆਨੂੰ ਮਿਲਣਗੇ ਚਾਏ ਔ ਹਰ ਇੱਕ ਸੀਜ਼ਨ ਦੇ ਕੱਪੜੇ ਔਨਾਂ ਦੀ ਤੁਆਨੂੰ ਅਲਮਾਰੀ ਦੇ ਵਿੱਚ ਹੀ ਮਿਲਣਗੇ।
ਮੈਂ ਤੁਆਡੀ ਦੇਖੀ ਸੀ, ਮੈਂ ਆਈ ਸੀ ਨਾ ਮੈਂ ਤੁਆਡੀ ਅਲਮਾਰੀ ਵੇਖੀ ਸੀ, ਤੁਸੀ ਅ ਪਜਾਮੀ ਔਰ ਟੋਪ ਸਾਰਾ ਇੰਝ ਸੈੱਟ ਕੀਤਾ ਹੋਇਆ ਸੀ ਕਿ ਤੁਆਡੀ ਜੜੀ ਵੱਡੀ ਡੋਟਰ ਏ ਨਾ ਔ ਤੇ ਆਪੇ ਈ ਕੱਢ ਲੈਂਦੀ।
ਹਾਂਜੀ, ਹਾਂਜੀ, ਹਾਂਜੀ। ਅੱਛਾ, ਮੇਰੀ ਡੋਟਰ ਵੀ ਔਰ ਮੇਰੇ ਹਸਬੈਂਡ ਵੀ ਔਨਾਂ ਨੇ ਕਦੀ ਮੇਰੇ ਕੋਲੋਂ ਕਦੀ ਅਪ ਣੀ ਪ ਚੀਜ਼ ਮੰਗੀ ਨੀ ਹੈਗੀ ਕਿ ਮੈਂ ਨਾਹਾਨ ਜਾ ਰਿਹਾ ਯਾਂ ਮੈਨੂੰ ਨਾ ਪ੍ਰੋਪਰ ਹਾਂਜੀ ਔ ਨਾ ਅ ਜਦੋਂ ਸਾਡਾ ਵਿਆ ਹੋਇਐ ਏਨਾਂ ਨੇ ਪ੍ਰੋਪਰ ਮੈਨੂੰ ਆਪਣਾ ਸਿਸ ਟਮ ਸਮਝਾ ਦਿੱਤਾ ਕਿ ਮੇਰਾ ਕੱਪੜਾ ਮੈਨੂੰ ਮੇਰੇ ਟਿਕਾਣੇ ਤੇ ਹੀ ਚਾਈਦੈ। ਔਰ ਮੈਨੂੰ ਵੀ ਆਦਤ ਪੈ ਗਈ। ਮੈਨੂੰ ਸ਼ੁਰੂ ਤੋਂ ਈ ਵੈਸੇ ਆਦਤ ਸੀਗੀ ਪਰ ਏਨਾਂ ਦੇ ਘਰ ਆਣ ਨਾਲ ਹੋਰ ਪਰਫੈਕ ਟ ਮੈਂ ਹੋ ਗਈ।
ਬੋਤ ਵਧੀਐ, ਬੋਤ ਵਧੀਐ ਚਲੋ ਮੈਂ ਨਾ ਤੁਆਨੂੰ ਕਰਦੀ ਆਂ ਸਸ ਸ੍ਰੀ ਕਾਲ ਜੀ। ਸਸ ਸ਼੍ਰੀ ਕਾਲ।
ਔਕੇ।